ਹੈਲੋ ਹਾਂਜੀ ਸਸ ਸ੍ਰੀ ਕਾਲ ਜੀ ਆਵਾਜ਼ ਆ ਰੀ ਐ। ਹਾਂਜੀ ਹਾਂਜੀ ਆਰੀ ਐ ਜੀ। ਹੈਲੋ ਹਾਂਜੀ ਆਰੀ ਜੀ ਅਵਾਜ਼ ਆਰੀ ਆ ਜੀ ਆਰੀ ਆਵ ਹਾਂਜੀ-ਹਾਂਜੀ ਬਿਲਕੁਲ ਆਰੀ ਐ ਜੀ।
ਏਕ ਮਿੰਟ ਵੀਰੇ ਏਕ ਮਿੰਟ।
ਇਕ ਇੱਕ ਮਿੰਟ, ਇੱਕ ਮਿੰਟ। ਹਾਂਜੀ।
ਪਾਸ ਹੋ ਗਿਆ ਹੈ।
ਤੁਸੀਂ ਦੱਸੋ ਜੀ ਕੀ ਕਹਿ ਰਹੇ ਸੀ ਜੀ।
ਤੇ।
ਹਾਂਜੀ। ਤੁਡੇ ਨੈਟਵਰਕ ਵਿਚ ਦਿੱਕਤ ਆ ਰਹੀ ਆ ਜੀ ਦੱਸੋੋ ਹਾਂਜੀ ਹਾਂਜੀ। ਹਾਂਜੀ। ਹੂੰ-ਹੂੰ। ਹੈਲੋ। ਹਾਂਜੀ ਬੋਲੋ ਜੀ ਹਾਂਜੀ ਬੋਲੋ ਜੀ ਹਾਂ ਹਾਂਜੀ ਆ ਰਹੀ ਆਵਾਜ਼। ਹਾਂਜੀ ਹਾਂਜੀ ਆ ਰਹੀ ਆ ਜੀ। ਮੇਰੇ ਕੋਲ ਡਬਲ ਆ ਰਹੀ ਆ ਮੇਰੀ ਆਵਾਜ਼ ਡਬਲ ਆ ਰਹੀ ਆ। ਕੋਈ ਗੱਲ ਨੀ ਜੀ ਆਪੇ ਠੀਕ ਹੋ ਜਾਏਗੀ।
ਹੂੰ। ਹਾਂਜੀ ਟੋਪੀਕ 'ਤੇ ਬਾਤ ਕਰਨੀ ਆ ਹੋਰ ਤੁਸੀਂ ਕੀ ਕੰਮ ਕਰਦੇ ਹੋ।
ਹਾਂਜੀ ਅਸੀਂ ਦੇਖੋ ਜੀ ਅਸੀਂ ਤੇਹ ਭਾਂਡਿਆਂ ਦਾ ਕੰਮ ਕਰਦੇ ਆ ਜੀ। ਅਹ ਪਿੱਤਲ ਦੇ ਤਮ ਤਾਂਬੇ ਦੇ ਆਪਣੇ ਓ ਭਾਂਡੇ ਹੁੰਦੇ ਆ ਅਸੀ ਇਨਾਂ ਨੂੰ ਅਹ ਇਨਾਂ ਦੇ ਟ੍ਰੇਡਿੰਗ ਕਰਦੇ ਦੇਆਂ ਜੀ। ਅੱਛਾ, ਜੇੜੀ ਓ ਕੀ ਕਹਿੰਦੇ ਉਨੂੰ ਪਾਲਿਸ਼ ਕਰ ਦੇ ਦਿਓ। ਨਈ-ਨਈ ਅ ਟ੍ਰੇਡਿੰਗ ਮਤਲਬ ਪਾਂਡੇ ਹੁੰਦੇ ਨੇ ਆਪਣੇ ਕੋਲ ਅਸੀਂ ਵ। ਵੇਚਦੇ ਆ ਭਾਂਡੇ ਨੂੰ ਹਰ ਤਰ੍ਹਾਂ ਦੇ ਪਿੱਤਲ ਦੇ, ਤਾਂਬੇ ਦੇ, ਕਾਂਸੀ ਦੇ ਭਾਂਡੇ ਹੁੰਦੇ ਆਪਣੇ ਕੋਲ। ਹਾਂ ਤੇ ਓ ਪਾਂਡੇ ਅਸੀਂ ਜੀ ਹਾਂਜੀ ਹੋਲਸੇਲ ਤੇ ਦੇਈਦੇ ਹੁੰਦੇ ਨੇ। ਸੋਪ ਕਿੱਥੇ ਆ ਤਾਡੀ ਫੈਕਟਰੀ ਜੀ ਆਪਣੀ।
ਅੱਛਾ ਠੀਕ।
ਹਾਂਜੀ, ਹਾਂਜੀ-ਹਾਂਜੀ।
ਕੀ ਆ।
ਅੱਜਕੱਲ ਨਾ ਤੁਡੇ ਮੰਮੀ-ਪਾਪਾ ਜੀ ਠੀਕ ਆ ਵੈਸੇ। ਹਾਂਜੀ! ਸਭ ਵਧੀਆ ਨੇ ਜੀ ਤੁਸੀਂ ਦੱਸੋ ਜੀ। ਠੀਕ ਆ, ਵਧੀਆ ਆ। ਹਾਂਜੀ-ਹਾਂਜੀ ਅੱਜ-ਕਲ ਨਾ ਲੇਬਰ ਦੇ ਬੜੇ ਦਿੱਕਤ ਹੈਗੀ ਆ ਲੇਬਰ ਬੜੀ ਘੱਟ ਮਿਲਦੀ ਆ। ਤੇ। ਉਨਾਂ ਦੀ ਵੀ ਬੜੀ ਅੱਜ-ਕੱਲ ਡਿਮਾਂਡ ਜਾਦਾ ਹੋ ਗਈ ਆ। ਇਸ ਕਰਕੇ ਕੰਮ ਥੋੜੇ ਘੱਟ ਗਏ ਨੇ ਅੱਜ-ਕੱਲ ਨਾ। ਹਾਂ ਤੇ ਹਾਂਜੀ। ਪੰਜਾਬ 'ਚ ਤਾਂ ਕੰਮ ਘੱਟਣਾ ਹੀ ਆ ਪੰਜਾਬ ਦੇ ਲੋਕ ਤੋਂ ਬਾਹਰ ਜਾ ਰਹੇ ਆ। ਹਾਂਜੀ-ਹਾਂਜੀ ਪੰਜਾਬ 'ਚ ਬੜੇ ਹੀ ਬੰਦੇ ਬਾਰ ਜਾਈ ਜਾ ਰਹੇ। ਹਾਂਜੀ-ਹਾਂਜੀ ਐ ਹੋ ਰਿਹਾ ਹਾਂ ਪੰਜਾਬ ਦੇ ਬੜੇ ਬੰਦੇ। ਚਲੇ ਗਏ ਨੇ ਬਾਰ ਨੂੰ ਕਿਉਂਕਿ ਇੱਧਰ ਉਨਾਂ ਨੂੰ ਬਾਰ ਦਾ ਜਲੋ ਸ਼ੌਂਕ ਚੜ ਗਿਆ ਸੀ। ਨਈ ਬੜੇ ਟਾਈਮ ਤੋਂ ਬਾਕੀ ਪੰਜਾਬ ਵਿੱਚ ਕੰਮ। ਵਧੀਆ ਹੈ ਲੇਕਿਨ ਜਿਨਾਂ ਦੇ ਅ ਦਿਮਾਗ ਵਿੱਚ ਬੜ ਜਾਂਦਾ। ਟਾਂ ਜਾ ਕੇ ਬਾਰ ਜਾਂਦੇ ਨੇ ਹੁਣ ਕੋਈ ਗੱਲ ਨੀ ਕੀ ਕਰ ਸਕਦੇ ਆ ਅਸੀਂ। ਹਾਂ ਪਤਾ ਪੰਜਾਬ ਤੋਂ ਜ਼ਮੀਨ। ਘਰ ਵੇਚ ਵੇਚ ਕੇ ਬਾਰ ਜਾਈ ਜਾਂਦੇ ਆ ਹਾਂਜੀ ਹਾਂਜੀ ਏਦਾਂ ਹੀ ਕਰ ਰਿਹਾ। ਬਾਰ ਜਾ ਕੇ ਉਨਾਂ ਨੇ ਉਹੀ ਕੰਮ ਕਰਨੀਆ। ਲੇਬਰ ਈ ਕਰਨੀ ਓਥੇ ਜਾ ਕੇ ਵੀ ਐਦਰ ਕਰ ਲੈਨਾ ਐਦਰ ਨੀ ਕਰਨੀ ਹਾਂ ਏ ਬਸ ਮਾਂ-ਪਿਓ ਨੂੰ ਛੱਡ ਕੇ ਪਰਿਵਾਰ ਛੱਡ ਕੇ ਜਾਨਾ ਹੁੰਦੈ। ਹਾਂ ਦੇਖੋ ਪੰਦਰਾਂ ਵੀਅ-ਵੀਅ ਪੱਚੀ ਲੱਖ ਲਗਾ ਕੇ ਬਾਦ ਚ ਇੱਕ ਦਿਆੜੀ ਦੇ ਕੰਮ ਕਰਦੇ ਨੇ। ਇਸ ਤੋਂ ਵਦੀਆ ਤੁਸੀਂ ਐ ਐਦਰ ਆਪਨਾ ਕੁਛ ਪੰਜਾਹ ਲੱਖ ਲਾ ਕੇ ਕੋਈ ਕੰਮ ਖੜਾ ਕਰਲੋ, ਕੋਈ ਫੈਕਟਰੀ ਖੋਲ ਲੋ ਤੇ ਤੁਸੀਂ ਜਾਦਾ ਕਮਾ ਲੋ ਗੇ। ਮਗਰ ਏ ਗੱਲਾਂ ਕੋਨ ਸਮਝਾਏ ਓਨਾਂ ਨੂੰ ਕੋਈ ਸਮਝਦਾ ਈ ਨਈਂ ਹੈਗਾ ਨਾ। ਹਾਂ ਯੇ ਤੋ ਹੈ ਕੇ ਅਮਨ ਅਬੋਰ ਮੇਂ ਸਰਵੇ ਕਰ ਰੇਆ। ਹਾਂਜੀ, ਵਹਾਂ ਪੇ ਹੈ ਈ ਨੀ ਮਾਂ-ਪਿਓ ਕੱਲੇ ਐ ਬੇਟੇ ਹੈ ਈ ਨਈਂ। ਕੈਰ ਪੈਂਦੈ ਅੱਛਾ-ਅੱਛਾ, ਬਾਰ ਈ ਐ ਹਾਂ ਕੈਂਦੇ ਬਾਰ ਗੇਆ ਬਾਰ ਗੇਆ।
ਠੀਕ
ਬਸ ਏਹੀ ਚਲਦਾ ਪਿਆ, ਤੇ ਆਪਨੇ ਤੇ ਬਈਏ ਰਾਜ ਕਰਦੇ ਐਂ ਬਸ ਸਰਕਾਰਾਂ ਦੀ ਕੁਛ ਹੈਂਗੇ ਹੱਥ ਹੈਗੇ ਜੋ ਹੈ ਚਲੋ ਇਸੇ ਅਸੀਂ ਕੁਛ ਨੀ ਕੈ ਸਕਦੇ। ਜੋ ਚਲੇਗਾ ਚੱਲਨ ਦਈਏ, ਹਾਂ ਏ ਤਾਂ ਹੈ, ਹਾਂਜੀ-ਹਾਂਜੀ।
ਹਾਂਜੀ।
ਬਾਕੀ ਦੱਸੋ ਵੀਰੇ ਤੁਸੀਂ। ਚੱਲਦਾ ਰੈਂਦਾ ਹੁਨ ਥੋੜਾ ਕੰਮ ਕਾਰ ਅੱਜ-ਕੱਲ ਥੋੜਾ ਜਾ ਅਹ ਘੱਟ ਈ ਹੋ ਗਏ ਨੇ ਇਸ ਕਰਕੇ ਨਾ। ਥੋੜੀ ਜੀ ਜਿਵੇਂ ਪਿੱਛੇ ਜੇੜੀ ਆਵਾਜ਼ ਚੱਲਦੇ ਪਈ ਸੀ ਇਸ ਕਰਕੇ ਵੀ ਥੋੜਾ ਅ ਮਾਰਕੀਟ ਦੇ ਉੱਪਰ ਬੜਾ ਫ਼ਰਕ ਪੇਆ ਮਾਰਕੀਟ ਥੋੜੀ ਡਾਊਨ ਹੋਈ ਇਸ ਕਰਕੇ ਕਰਕੇ ਨਾ ਚੀਜ਼ਾਂ ਮੈਂਗੀਆਂ ਹੋਨ ਲੱਗਗੀਆਂ ਨੇ, ਸਲੰਡਰ ਦੇ ਵੀ ਬੜੇ ਮੈਂਗੇ ਹੋਗੇ ਤੈਂਤੀ ਸੌ ਚੌਂਤੀ ਸੌ ਦਾ ਆ ਰਿਆ ਕਮਰਸ਼ੀਅਲ ਸੈਂਟਰ ਆ ਜੇੜਾ ਆ ਰੇਆ। ਹਾਂ ਸਲੇਂਡਰ ਤਾਂ ਮਿਲਦਾ ਈ ਨਈਂ ਸਾਡੇ ਤਾਂ ਪੰਤਾਲੀ ਦਿਨ ਤੋਂ ਪੈਲਾਂ। ਹਾਂਜੀ ਮੀ ਓਦੇ ਸਰਕਾਰ ਨੇ ਨਿਯਮ ਕੱਢੇ ਨੇ ਪੰਤਾਲੀ ਦਿਨ ਦਾ, ਪੈਲੇ ਪੱਚੀ ਦਿਨ ਸੀ ਫੇਰ ਤੀਅ ਦਿਨ ਹੋਏ ਆ ਪੈਂਤੀ ਦਿਨ ਹੋਏ ਆ। ਤੇ ਓਨਾਂ ਦੇ ਜੋਵੀਅਮ ਹਾਂਜੀ। ਵੈਨ ਔਫ ਦੇ ਅਕੋਡਿੰਗ ਕੀ ਹੁੰਦੇ ਨੇ ਅਨੁਸਾਰੀ ਸਲੇਂਡਰ ਸਬ ਨੂੰ ਮਿਲਦੇ ਨੇ। ਬਸ ਮੈਂਗਾਈ ਵਦੀ ਜਾ ਰਈ ਐ ਸਾਡੇ ਤਾਂ ਹੋਰ ਏਸ ਸੈਡ ਬੋਤ ਮੈਂਗਾ ਆ। ਹਾਂਜੀ-ਹਾਂਜੀ ਬਸ ਮੈਂਗਾਈ ਵੱਧਦੀ ਪਈ ਲੇਕਿਨ ਸਾਨੂੰ ਤਨਖਾਵਾਂ ਨੀ ਵਦੀਆਂ। ਤਨਖਾਹ ਘੱਟ ਹੈਗੀ ਐ ਹੁਨ ਅਸੀਂ ਸਾਨੂੰ ਲੋੜ ਐ ਕੇ ਪੈਸੇ ਬਚਾਨੇ ਪੈਨੇ ਨੇ ਫਾਲਤੂ ਪ੍ਰਜਾ ਨਾਲ ਕਰੀਏ ਤਾਂਹੀ ਜਾ ਕੇ ਕਿੱਥੇ ਸਾਨੂੰ ਕੁਛ ਪੈਸੇ ਪੁਚਨਗੇ ਅਸੀਂ ਕੁਛ ਕਰ ਪਾਵਾਂਗੇ। ਹਾਂਜੀ, ਬਸ ਏ ਚ ਰੋਰੀ ਏ ਨਾ, ਤੁਆਡੇ ਸਾਈਡ ਵੀ ਓਦਰ ਕੋਈ ਨਸ਼ਾ ਹੈ ਕਿਆ। ਨਈਂ ਏਦਰ ਤੇ ਕੁਛ ਨੀ ਐ ਜੀ, ਸਿਰਫ ਪੰਜਾਬ ਵਿਚ ਸਾਡੀ ਤਾਂ ਹੋਰ ਸੈਡ ਓ ਤੇ ਜਾਨ ਬੂਝ ਕੇ ਪਾਏਆ ਜਾਂਦਾ ਏ ਬ ਬਸ ਜਨਰੇਸ਼ਨ ਨੂੰ ਖ਼ਤਮ ਕਰਨਾ ਨਸ਼ਾ, ਹੁਨ ਅਸੀਂ ਇਸੀ ਚ ਕੁਛ ਨੀ ਕਰ ਪਾਂਦੇ।
ਹੂੰ। ਸਾਡੀ ਸਰਵੇ ਲੱਗੀ ਐ ਨਾ ਉਸ ਤੇ ਸਾਨੂੰ ਨਸ਼ੇ ਬਾਰੇ ਪੁੱਛਨਾ ਹੁੰਦੈ। ਤੇ ਬੋਤ ਆਈ ਜਾਂਦਾ ਏਦਰ ਨਸ਼ਾ।
ਬਸ ਕੀ ਕਰ ਸਕਦੇ ਆਂ ਫੇਰ ਅਸੀਂ। ਸਰਕਾਰਾਂ ਏਨੇ ਚ ਕੰਮ ਕਰਨ ਦੇ, ਸਰਕਾਰਾਂ ਚ ਆਨ ਫੇਰ ਬੜਾ ਜਲਦੀ ਨਸ਼ਾ ਖਤਮ ਹੋ ਸਕਦਾ, ਸਰਕਾਰਾਂ ਨੂੰ ਏ ਕਰਨ ਦੀ ਲੋੜ ਏ ਬੜੀ। ਔਰ ਤੁਆਡੀ ਮਿਸਜ ਕੀ ਕੰਮ ਕਰਦੀ ਐ। ਜੀ ਉਹ ਇਧਰ ਹੀ ਹੇਗੇ ਕੋਈ ਘਰ ਹੀ ਮਤਲ ਹੈ ਹੋਸ ਵਾਈਫ ਕੰਮ ਨੀ ਕਰਦੇ ਕੋਈ ਹੋਸ ਵੈਫ ਹੈਗੇ ਨੇ।
ਅਛਾ ਸਰ ਜ਼ਮੀਨ ਜਮੂਨ ਹੈਗੀ ਤੁਹਾਡੀ।
ਹਾਂਜੀ ਹਾਂਜੀ ਹੈ ਗਈ ਹਾਂ।
ਠੀਕ ਹੈ।
ਬਸ ਚੱਲਦਾ ਰਹਿੰਦਾ ਜੀ ਕੰਮ ਕਾਜ ਰਬ ਚਲਾ ਰੇਐ ਜਿਵੇਂ ਚਲਾ ਰੇਹਾ ਸਭ ਨੂੰ। ਰੋਟੀ ਦੇ ਰੇਐ ਸਭ ਨੂੰ ਜਿਏਂ ਹੈ। ਹਮ। ਬਸ ਮਹਿੰਗਾਈ ਕਰਕੇ ਕਿਸੇ ਥੋੜਾ ਜਿਆ ਬਸ ਚੀਜ਼ਾਂ ਮਹਿੰ ਦਿੱਕਤ ਹੁੰਦੀ ਹੈ। ਪੜ੍ਹਾਈਆਂ ਵਿੱਚ ਵੀ ਦਿੱਕਤ ਆਂਦੀ ਹੈ ਸਭ ਨੂੰ ਬੱਚਿਆਂ ਨੂੰ। ਬੱਚੇ ਕੋਲ ਪੈ ਮਤਲਬ ਮਹਿੰਗਾਈ ਕਰਕੇ ਬੰਦਾ ਕੈ ਮੈ ਛੋਟੇ ਸਕੂਲ ਵੱਡੇ ਚ ਪਾ ਨੀ ਸਕਦਾ। ਤੇ ਫੇਿਰ ਵੱਡੇ ਸਕੂਲਾਂ ਚ ਪੜ੍ਹਾਈ ਵਧੀਆ ਛੋਟਿਆਂ ਚ ਫ ਪੜ੍ਹਾਈ ਵੀ ਥੋੜ੍ਹੀ ਐਂਵੇ ਈ ਐਹਨਾਂ ਨੇ। ਕਰਦੇ ਨੇ ਬੜੀ ਚੀਜ਼ਾਂ ਦੇਖਣੀ ਪੈਂਦੀਆਂ ਨੇ। ਹਾਂ ਹਾਂਜੀ ਹਾਂਜੀ ਬਾਕੀ ਚਲੋ ਦੇਖੋ ਟੈਮ ਟੈਮ ਨਾਲ ਏ। ਚੀਜ਼ਾਂ ਹੁੰਦੀਆਂ ਰੈਣ ਗੀਆਂ। ਬਾਕੀ ਸਾਨੂੰ ਇਹ ਕਿ ਕੋਸ਼ਿਸ਼ ਕਰੀਏ ਕਿ ਬੱਚਿਆਂ ਨੂੰ ਅਸੀਂ ਅਹ ਮੁਡਲੀ ਸਿੱਖਿਆ ਦੇਈਏ ਜਿਵੇਂ ਅਹ ਪੰਜਾਬ ਬਿ ਨਾ ਜੋੜੀਏ, ਮਾਂ ਬੋਲੀ ਪੜ੍ਹਨੀ ਸਿਖਾਈਏ ਬੱਚਿਆਂ ਨੂੰ, ਇਹ ਸਾਨੂੰ ਆਪ ਹੀ ਕਰਨਾ ਪੈਣਾ ਵੇ। ਕੋਈ ਸਕੂਲ ਵੀ ਨੀ ਕਰ ਰਿਹਾ। ਇਹਨੂੰ ਆਪ ਚੀਜ਼ਾਂ ਆਪ ਕਰਨੀ ਪੈਣੀਆਂ ਨੇ। ਪੰਜਾਬ ਦਾ ਮੇਨ ਏ ਨਾ। ਹਾਂਜੀ ਹਾਂਜੀ ਸਾਨੂੰ ਆਪ
ਹਾਂਜੀ।
ਕਿ ਆਪ ਪੜਾਂਗੇ ਤੇ ਬੱਚੇਆ ਨੂੰ ਪੜ੍ਹਾਵਾਂਗੇ ਇਸ ਏਸੇ ਲਗਾਂਦੇ ਰੈਦੇਂ ਆ ਨਾ ਕੈਂਪ ਲੱਗਣਗੇ, ਤੇ ਬੱਚੇ ਆਣਗੇ, ਜੁੜਨਗੇ, ਸਿੱਖਣਗੇ। ਹਾਂਜੀ ਇਹ ਜ਼ਰੂਰੀ ਹੈ ਹਮ ਤੇ ਬੱਚਿਆਂ ਦੇ ਚਾਸ ਨਾਲ ਜੋੜਨਾ ਪੈਂਦਾ ਵ
ਇਤਿਹਾਸ ਨੂੰ ਜੋੜਨ ਵਾਸਤੇ ਇਤਿਹਾਸਿਕ ਜਗ੍ਹਾਵਾਂ ਤੇ ਲੈ ਕੇ ਜਾਈਏ ਬੱਚਿਆਂ ਨੂੰ ਜਿੱਥੇ ਲੈ ਜਾ ਸਕਦੇ ਹਾਂ ਬੱਚਾ ਜਾ ਕੇ ਸਿੱਖੇ ਵੀ ਇਸ ਜਗ੍ਹਾ ਇੱਥੇ ਸ਼ਹੀਦੀਆਂ ਹੋਈਆਂ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਉਹ ਜਗ੍ਹਾਏ ਸਰੰਦ ਵੇ - ਨੀਆਂ ਚੁਣਿਆ ਗਿਆ ਸੀ ਚਮ ਕੋਰ ਦੀ ਜੰਗ ਹੋਈ ਸੀ ਬੱਚੇ ਨੂੰ ਦੱਸਾਂਗੇ ਤੇ ਪਤਾ ਲੱਗੇਗਾ ਬੱਚਿਆਂ ਨੂੰ ਹਾਂ ਜਿੱਥੇ ਆਪਾਂ ਧਾਰਮਿਕ ਚੀਜ਼ਾਂ ਤੇ ਲੈ ਕੇ ਜਾਉਂਗੇ ਉੱਥੇ ਹੀ ਮਿਲੂਗਾ ਨਾ ਬਿਲਕੁਲ ਜਰੂਰੀ ਹੈ ਬੱਚਿਆਂ ਨੂੰ ਜੋੜਨਾ ਹੈ ਨਾ ਤੇ ਸਾਨੂੰ ਪੂਰੀ ਕੋਸ਼ਿਸ਼ ਕਰਦੇ ਰੈਣਾ ਚਾਹੀਦਾ
ਹਾਂ ਸਾਡੇ ਪਿੰਡਾਂ ਚ ਤਾਂ ਫਿਰ ਮੰਦਰ ਬਣੇ ਹੁੰਦੇ
ਹ ਹਾਂਜੀ ਹਾਂਜੀ ਹ ਹਾਂ ਫੇਿਰ ਤਾਂ ਮਿੰਦਰਾ ਮੁੰਦਰਾ ਚ ਜਾਂਦੇ ਆ ਵਧੀਆ ਵਧੀਆ ਬਚੇਆ ਨੂੰ ਵਧੀਆ ਹੋ ਜਾਂਦਾ ਦਸ ਮਿੰਟ ਆ ਜਾਂਦੇ ਆ ਬਿਲਕੁਲ ਬਿਲਕੁਲ ਬਚੇਆ ਨ ਜੀ ਨਾਲ ਜੋੜਾਂਗੇ ਧਾਰਮਿਕ ਬਣਾਵਾਂਗੇ ਬੱਚਾ ਉਹਨਾਂ ਹੀ ਨਿਮਰਤਾ ਵਾਲਾ ਹੋਏਗਾ ਉਹਨੂੰ ਪ੍ਰੇਮ ਜਿਵਂਨ ਜਾਚ ਆਏਗੀ ਤੇ ਬੱਚਾ ਫਿਰ ਉਹ ਜ਼ਿਆਦਾ ਗੁੱਸਾ ਨਹੀਂ ਕਰੇਗਾ ਅਗਰ ਉਹ ਗੁਰਦੁਆਰੇ ਮੰਦਿਰ ਆ ਜਾਏਗਾ ਉਹਨੂੰ ਚੰਗਾ ਜੀਵਨ ਜੀਣਾ ਆਏਗਾ ਤੇ ਦਿਆਲੂ ਬਣਨਾ ਆਏਗਾ ਉਹਨੂੰ ਉਹ ਜ ਜਾਏਗਾ ਤੇ ਬ ਜਿਵੇਂ ਗੁਰਦਾਰੇ ਚ ਦਾਨ ਕਰਦੇ ਹਾਂ ਅਸੀਂ ਤੇ ਗੁਰਦਾਰ ਸੇਵਾ ਕਰੇਗਾ ਮੰਦਰਾ ਚ ਜਾ ਕੇ ਸੇਵਾ ਕਰੇਗਾ ਤੁ ਉਹਨਾ ਨੂੰ ਪਤਾ ਲੱਗਿਆ ਸੇਵਾ ਕਰਨੀ ਕਿੰਨੀ ਜ਼ਰੂਰੀ ਹੈ
ਹਾਂਜੀ ਜੇ ਬੱਚਿਆਂ ਨੂੰ ਬਚਪਨ ਚ ਆਪਾਂ ਸਹੀ ਦੇਵਾਂਗੇ
ਦੇਵਾਂਗੇ ਨਾ ਆਦਤਾਂ ਤੋਂ ਬੱਚੇ ਨੂੰ ਸਹੀ ਪਏਗੀ, ਬਿਲਕੁਲ- ਬਿਲਕੁਲ ਹਾਂਜੀ ਧਾਰਮਿਕ ਤੇ, ਤੇ ਵੇਜਾਂਗੇ ਤੇ ਧਾਰਮਿਕ ਤੇ ਜਾਏਗੀੇ, ਜੇ ਹੋਰ ਚ ਵੇਜਣਗੇ ਹੋਰ ਚ ਜਾਏਗੀ। ਬਿਲਕੁਲ- ਬਿਲਕੁ ਇਹ ਸਾਡੇ ਉਪਰ ਏ ਮਾਪੇ ਦੀ ਪਰਵਰੀ ਜੇਹੋ ਜਿਹਾ ਰੱਖੋ। ਗੇ ਓਵੇ ਜੇਹਾ ਹੋ ਜਾਏਗਾ, ਹ ਬਚਪਨ ਤੋਂ ਚਲੋ ਜਿਹੋ ਜਿਹੀ ਗੁੜਤੀ ਦੇਓਗੇ ਜਿਹੋ ਜਾ ਪੜਾਓਗੇ ਬਚਾ ਓਵੇਦਾ ਬਨ- ਕਰੇਗਾ ਹ ਬਿਲਕੁਲ ਇਹ ਤੇ ਜ਼ਰੂਰੀ ਹੈ ਜੀ ਬੜਾ ਜਿਵੇਂ ਬੱਚਿਆਂ ਨੂੰ ਪ੍ਰਵਿਸ਼ ਕਰਦੇ ਰਹੋਗੇ ਵੱਡਾ ਹੋ ਕੇ ਉਹ ਤੁਹਾਨੂੰ ਫੇਰ ਉਹ ਜਾਹੀ ਮਾਂ ਪੇਓ ਦੀ ਸੇਵਾ ਕਰਾਂਗੇ ਬੱਚੇ ਅੱਗੇ ਹੋ ਕੇ ਸਾਡੀ ਸੇਵਾ ਕਰਨਗੇ। ਅਸੀਂ ਮਾਪੇ ਨੂੰ ਇਹ ਗਲਤ ਤਰੀਕੇ ਨਾਲ ਬੁਲਾਵਾਂਗੇ ਬੱਚਿਆਂ ਨੇ ਉਹੀ ਸੀਖਣਾ ਸਾਡੇ ਕੋਲੋਂ। ਕੋਈ ਸ ਫਿਰ
ਹਾਂਜੀ
ਇਸ ਕਰਕੇ ਬੱਚਿਆਂ ਤੂੰ ਹਮੇਸ਼ਾ ਚੰਗੀ ਸਿੱਖਿਆ ਦਿੰਦੇ ਰਹੀਦਾ ਹ ਹੂੰ ਤੁਹਾਡਡੀ ਮੰਮੀ ਪਾਪਾ ਦੀ ਤਬੀਅਤ ਠੀਕ ਰਹਿੰਦੀ ਹੈ ਵੈਸੇ, ਚੰਗੀ ਰਹਿੰਦੀ ਆ। ਜੀ ਸਭ ਵਧੀ ਕਿਰਪਾ ਏ ਜੀ ਸਭ ਵਧੀਆ। ਰਬ ਦੀ ਕਿਰਪਾ ਏ ਸਭ ਠੀਕ। ਹੈਗੇ ਨੇ, ਸੌਹਰੇ ਠੀਕ ਨੇ ਸਭ ਉੱਧਰ? ਹਾਂਜੀ ਸਭ ਠੀਕ ਹੈ। ਹਾਂ ਵਧੀਆ ਚਾਹੀਦਾ ਜੀ।
ਹ
ਚਲੋ ਜੀ, ਦੋ ਗੜੀਯਾ ਹੈ ਮੇਰੀ ਅੱਛਾ- ਅੱਛਾ ਜੀ ਵਧੀਆ- ਵਧੀਆ। ਹਾਂਜੀ ਚਲੋ ਜੀ ਠੀਕ ਐ ਜੀ। ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ, ਹਾਂ ਥੇੰਕਯੂ ਜੀ। ਓਕੇ